ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਕੀ ਹਾਲ- ਚਾਲ ਹੈ ਜੀ।
ਬਹੁਤ ਵਧੀਆ, ਸੁਣਾਓ?
ਬਸ ਜੀ ਸਭ ਵਧੀਆ ਚਲ ਰਿਹਾ ਫੇਰ ਰੱਬ ਦੀ ਬੜੀ ਕਿਰਪਾ ਹੈ ਜੀ।
ਹਾਂਜੀ, ਹਾਂਜੀ-ਹਾਂਜੀ ਬਸ ਨਾਸ਼ਤਾ ਹੋ ਹੀ ਗਿਆ। ਬਸ ਬੱਚੇ ਉੱਠਣਗੇ ਛੁੱਟੀਆਂ ਜੋ ਪਈਆਂ ਨੇ। ਬੱਚੇ ਖਵਾ ਦਾਂਗੇ, ਬੱਚਿਆਂ ਨੂੰ ਵੀ-
ਕੀ ਬਣਾਇਆ ਜੀ, ਫੇਰ ਨਾਸ਼ਤੇ ਚ ਤੁਸੀਂ ਅੱਜ?
ਬੱਚਿਆਂ ਵਾਸਤੇ ਪਨੀਰ ਬਣਾਇਆ, ਬੱਚੇ ਹੋਰ ਸਬਜ਼ੀ ਕੋਈ ਖਾਂਦੇ ਨੀ ਬੱਚੇ, ਬੱਚਿਆਂ ਦੇ ਬਹੁਤ ਨਖਰੇ ਨੇ।
ਏ ਪਨੀਰ ਤਾਂ ਦੇਖੋ ਬੱਚਿਆਂ ਦਾ ਫੇਵਰੇਟ ਹੈਗਾ ਵ। ਰਾਤੀ ਮੇਰੇ ਵੀ, ਆਏ ਸੀ ਪੰਜ ਕਹਿ ਰਹੇ ਵੀ ਸੀ, ਉਹ ਪਨੀਰ ਸੈਂਡਵਿਚ ਖਾਣੇ ਨੇ। ਤੇ ਅਸੀਂ ਪਨੀਰ ਪੀਜ਼ਾ ਬਣਾਇਆ ਉਹਨਾਂ ਵਾਸਤੇ। ਅਸੀਂ ਘਰ ਹੀ ਬਣਾਈ ਦਾ ਵੀ- ਬਾਹਰ ਤੋਂ ਤਾਂ, ਮੈਂ ਬਿਲਕੁਲ ਬੰਦ ਕੀਤਾ। ਤਾਂ, ਬੱਚਿਆਂ ਨੂੰ ਵੀ ਆਪਣਿਆਂ ਨੂੰ ਵੀ ਤੇ, ਆਪਣੇ ਕੋਈ ਆਦਾ ਉਹਨਾਂ ਨੂੰ ਅਸੀਂ, ਘਰ ਹੀ ਬਣਾ ਕੇ ਖਵਾਏ ਦਾ ਹੈ। ਮੈਂ ਤੇ ਮੇਰੀ ਵੋਟੀ ਤੇ ਬਣਾ ਲੈਂਦੇ ਹਾਂ। ਕੁਛ ਨਾ ਕੁਛ ਕ ਸੈਂਡਵਿਚ ਬਣਾ ਬੱਚਿਆਂ ਵਾਸਤੇ ਨਾਲ ਸਵੀਟ ਕੋਨ ਬਣਾਏ ਸੀ। ਅੱਛਾ। ਪਨੀਰ ਪੀਜ਼ਾ ਬਣਾਇਆ ਸੀ।
ਅੱਛਾ। ਨਹੀਂ ਆ ਸਹੀ ਕਰ ਛੁੱਟੀਆਂ ਚ ਇਹ ਕੁੱਝ ਬੰਦਾ ਹੈ। ਸਕੂਲ ਟਾਈਮ ਵਿੱਚ ਰੂਟੀਨ ਸਾਰੇ ਵੈਸੇ ਹੀਚ ਬੱਚਿਆਂ ਨੂੰ ਸਵੇਰੇ ਸਕੂਲ ਭੇਜਣਾ ਫੇਰ ਇਹ ਚੀਜ਼ਾਂ ਨਹੀਂ ਬਣ ਪਾਂਦੀ। ਬੱਚਿਆਂ ਨੇ ਟਿਊਸ਼ਨ ਜਾਣਾ ਏ। ਤੁਹਾਨੂੰ ਪਤਾ ਹੀ ਇਹ ਸ ਫਿਰ ਰੂਟੀਨ ਉਹ ਵੱਖਰਾ ਰੂਟੀਨ ਹੁੰਦਾ ਉਹ ਇੱਕ ਰੂਟੀਨ ਬਣਿਆ ਆਦਾ ਛੁਟੀਆਂ ਦੀ ਰੂਟੀਨ ਬ ਵਿਗੜਿਆ ਜਾਦਾ,
ਬਸ ਛੁੱਟੀਆਂ ਚ ਪੁੱਛਣੁੰਦਾ ਬਸ ਮਾਮੇ ਦੇ ਤੇ ਹਾਲ ਮਾੜੇ ਹੋਏ। ਤਾਂ ਵੀੀ ਜਾਂਦੇ ਨੇ ਚਲੋ ਚੱਲਦਾ ਰਹਿੰਦੇ ਚਲੋ ਵਧੀਆ ਨਾਲ ਹੀ ਜ਼ਮਾਨੇ ਸਾਰੇ ਇਕੱਠੇ ਹੁੰਦੇ ਨੇ ਜਾਂ ਚੱਲਦਾ ਰਹਿੰਦੇ ਨੇ ਤੇ
ਹਾਂਜੀ ਹਾਂਜੀ
ਮ ਬਸ ਹਮ ਚਲੋ ਹੋਰ ਦੱਸੋ ਜੀ
ਥੋੜਾ ਸ਼ਾਂਤੀ ਮਿਲੀ ਹੋਈ ਛੁੱਟ ਚ ਘਰ ਆਰਾ ਬੰਨਾ ਸਕੂਲਾਂ ਦੇ ਝੰਜੜ ਮੁੱਕਦੇ ਨ ਹੈਗੇ ਸਕੂਲਾਂ ਦੇ ਝੰਜੜ ਨਹੀਂ ਮੁੱਕਦੇ ਸਕੂਲ ਚ ਬੱਚਿਆਂ ਨੂੰ ਭੇਜਣਾ ਸਵੇਰੇ ਸਕੂਲਾਂ ਦਾ ਬਸ ਆਉਣਾ ਜਾਣਾ ਫਿਰ ਬੱਸ ਆ ਰਹੀ ਲੈਣ ਫਿਰ ਬੱਸ ਹੀ ਭੇਜਣਾ ਬੱਚੇ ਨੂੰ ਟਾਈਮ ਸੀ ਬੱਚੇ ਨੂੰ ਬੱਸ ਛੱਡਣ ਜਾਣਾ ਬੱਸ ਸਟੈਂਡ 'ਤੇ ਬੱਚੇ ਨੂੰ ਲੈਣ ਹਾਂਜੀ ਹਾਂਜੀ ਫਿਰ ਬੱਚਿਆਂ ਨੂੰ ਲੈਣ ਜਾਦਾ ਪਰ ਲੰਚ ਬਣਾ ਕੇ ਹਾਂਜੀ ਜਿਕ ਲੰਚ ਬਣਾ ਕੇ ਤਿਆਰ ਕਰਦੇ ਹ ਬੱਚੇ ਨੂੰ ਸਕੂਲ ਵਾਸਤੇ ਤੇ ਫਿਰ ਬੱਚੇ ਆ ਰਿਹੇਹਾ ਫਿਰ ਤਿਆਰ ਕਰਨਾ ਉਹ ਸਭ
ਇਹ ਦੇਖੋ ਨਾ ਸ ਮੈਂ ਕਿਹਾ ਸਾਰੀ ਕਸਰਤ ਮ ਆ ਮਾਸ ਤੇ ਲੈ ਕੇ ਦੁਪਹਿਰ ਤੱਕ ਉਹ ਪਰੇਸ਼ਾਨ ਰਹਿੰਦੀ ਤੱਕ ਜਾਂਦੀ ਬਚਾਰੇ ਮਾਂ ਵੀ ਉਥੋਂ ਸਕੂਲ ਦੀ ਫੀਸਾਂ ਇੰਨੀਆਂ ਹੋ ਗਈਆਂ ਨੇ
ਹਾਂਜੀ ਸਾਡੇ ਉੱਥੇ ਵੀ ਨਾ ਸਾਡੇ ਦੇ ਬਹੁਤ ਮਹਿੰਗਾ ਸਕੂਲ 'ਚ ਬੱਚੇ ਬੜੇ ਤੋੜਦਾ ਸਕ ਸਕੂਲ ਆਪਣੇ ਸ਼ਹਿਰ ਦਾ ਮੰਨਿਆ ਬ੍ਰਮਨਆ ਉੱਥੇ ਫੀਸ ਤਾਂ ਬਹੁਤ ਜ਼ਿਆਦਾ ਹੈ ਮੇਰੇ ਮੁੰਡੇ ਦੀ ਜਾਂਦੀ ਹੈ ਪੰਦਰਾਂ ਹਜ਼ਾਰ ਰੁਪਇਆ ਮੇਰੀ ਕੁੜੀ ਦੀ ਜਾਂਦੀ ਇਕੱਤੀ ਹਜ਼ਾਰ ਰੁਪਇਆ ਕੁਆਟਰਲੀ ਸਕੂਲ ਹਾਂਜੀ ਹਾਂਜੀ ਪਰ ਇਹ ਟੱਚਵੁੱਡ ਸਕੂਲ ਦੀ ਪੜ੍ਹਾਈਆਂ ਬਹੁਤ ਅੱਛੀਆਂ ਨੇ ਬੱਚਿਆਂ ਪੰਜਾਬੀ ' ਸਾਡੇ ਬੱਚੇ ਬਹੁਤ ਸੋਹਣੇ ਬੋਲਦੇ ਆ ਪਰ ਅੱਗੇ ਫਿਊਚਰ ਵਿੱਚ ਇੰਗਲਿਸ਼ ਸਪੀਕਿੰਗ ਵੀ ਆਉਣੀ ਬਹੁਤ ਜ਼ਰੂਰੀ ਹੈ ਉਹ ਇੰਗਲਿਸ਼ ਵੀ ਬੱਚੇ 'ਚ ਨੂੰ ਸਿਖਾ ਹੋਆ
ਨਹੀਂ ਦੇਖੋ ਭਵਿੱਖ ਵੀ ਜ਼ਰੂਰੀ ਹੈ ਬੱਚਿਆਂ ਨੂੰ ਪੰਜਾਬੀ ਬ ਨਾਲ ਜੋੜੇ ਬੜਾ ਜ਼ਰੂਰੀ ਤੁਸੀਂ ਬੀ ਸੋਹਣੀ ਗੱਲ ਕੀਤੀ ਹੈ ਤੇ ਤੇ ਬਾਕੀ ਜ ਸਕੂਲ ਦੇ ਫੀਸਾਂ ਹੁਣ ਜਿੰਨੀ ਜ਼ਿਆਦਾ ਉਹ ਕਹਿੰਦੇ ਕਿ ਜਿੰਨਾ ਮਿੱਠਾ ਪਾਓਗੇ ਜਿੰਨਾ ਗੁੜ ਪਾਓ ਉਨਾ ਮਿੱਠਾ
ਨਾ ਮਿੱਠਾ ਬਣਿਆ ਹਾਂਜੀ ਹਾਂਜੀ ਹੁਣ ਕੁੜੀ ਗੱਲ ਓ ਨਨੀ ਆਉਂਦੀ ਪੱਕੀ ਹੈ। ਚਛ ਛੋਟੀਲਾ 'ਚ ਹੋਵੇ ਐਲ ਕੇ ਜੀ ਚ ਬ ਮੇ ਛੋਟੀ ਕੁੜੀ ਕਰੜਦੀ ਹੈ। ਉਹ ਫੀਸ ਉਹਦੀ ਇਕੱਤੀ ਹਜ਼ਾਰ ਰੁਪਏ ਬਹੁਤ ਜ਼ਿਆਦਾ ਸਮ ਲੱਗਦੀ ਹੈ ਕਿ ਇੰਨਾ ਬੱਚਾ ਚਾਰ ਤਿੰਨ ਘੰਟੇ ਦੀ ਬੱਚੇ ਦੀ ਕਲਾਸ ਟਾਈਮਿੰਗ ਹੈਗਾ ਸਕੂਲ ਟਾਈਮਿੰਗ ਉਹ ਕਿੰਨਾ ਕੁਛ ਕਰ ਲੈਂਦੇ ਨੇ ਅਤੇ ਇਨੀ ਫੀਸ ਹਾਂਜੀ ਫਿਰ ਤੁਸੀਂ ਹਾਂਜੀ ਤੁਹਾਡੇ ਤੋਂ ਦਰ
ਹਾਂਜੀ ਪਿੱਛੇ ਹੋਇਆ ਸੀ ਨਾ ਇੱਧਰ ਸਾਡੇ ਇੱਧਰ ਇੱਕ ਸਕੂਲ ਹੈ ਸਾਡੇ ਘਰ ਥੋੜਾ ਜਾਿਹਾ ਅਗੇ ਹੀ ਏ ਤੇ ਉਹ ਮਤਲਬ ਪੁਰਾਣਾ ਹੈ ਮਤਲਬ ਉਸ ਸਕੂਲ ਦੇ ਵਿੱਚ ਤੇ ਮਤਲਬ ਬਾਹਰ ਉਹਨਾ ਨੇ ਧਰਨੇ ਲਾਏ ਬੜੇ ਬੰਦਿਆਂ ਦੇ ਮਾਂ ਪਿਓ ਨੇ ਇਕੱਠੇ ਹੋ ਕੇ ਇੰਨੀ ਤੁਸੀਂ ਫੀਸਾਂ ਲੈ ਰਹੇ ਹੋ। ਪੰਦਰਾਂ ਪੰਦਰਾਂ ਹਜ਼ਾਰ ਫੀਸ ਲੈ ਰਓ ਬੱਚੇ ਨੂੰ ਹਲੇ ਪਹਿਲੇ ਦੂਜੀ ਪੜ੍ਹ ਰਿਹਾ ਬੱਚਾ।
ਹਾਂਜੀ ਹਾਂਜੀ ਕਿੱਥੋਂ ਦੇਈਏ ਹੁਣ ਅਸੀਂ ਵੀ ਜੋਬ ਕਰਦੇ ਹਾਂ ਸਾਡੀੇ ਵੀ ਜੋਬ ਹੀ ਹੈ ਪ੍ਰਾਈਵੇਟ ਜੋਬ ਹੈ ਅਤੇ ਅਸੀਂ ਬੱਚੇ ਦਾ ਖਰਚਾ ਕੱਢਣਾ ਖਾਣਾ ਪੀਣਾ ਤੁਾਨੂੰ ਮਤਲਬ ਮਹਿੰਗਾਈ ਕਿੰਨੀ ਹੈ ਰੋਟੀ ਸਬਜ਼ੀ ਹਰ ਚੀਜ਼ ਕਿੰ ਮਹਿੰਗੀ ਹੈ। ਉਤੋਂ ਐਡੀ ਫ਼ੀਸ ਬੱਚੇ ਦੀ ਦੇਣੀ ਹੈ ਉੱਪਰੋਂ ਦੀ ਬੱਚੇ ਦੀ ਬੱਸ ਦਾ। ਜਾ ਦਾ ਉਹ ਵੱਖਰਾ ਹੈਗਾ ਤੇ ਤੁਸੀਂ ਮੰਨੋਗੇ ਨੀ ਜਿਹੜਾ ਇਹਨਾਂ ਨੇ ਐਡਮਿਸ਼ਨ ਲਿਆ ਉਹ ਵੀ ਇਹਨਾਂ ਦੀ ਉਹਨਾਂ ਨੇ ਕੀ ਕੀਤਾ ਐਡਮਿਸ਼ਨ ਅੱਧਾ ਕੈਸ਼ ਲਿਆ ਅੱਧਾ ਔਨਲਾਈਨ ਕਹਿੰਦੇ ਨਾਂ ਸਾਰੀ ਪੇਮੈਂਟ ਨਾ ਕਰੋ ਪੰਜਾਹ ਹਜ਼ਾਰ ਰੁਪਏ ਐਡਮਿਸ਼ਨ ਦਾ ਲੱਗ ਗਿਆ ਅੱਧਾ ਉਹਨਾਂ ਨੇ ਕੈਸ਼ ਲਿਆ। ਪੰਦਰਾਂ ਹਜ਼ਾਰ ਤੇ ਉਹਨਾਂ ਨੇ ਕਿਹਾ ਸਾਨੂੰ ਹੈ ਓਨਲਾਈਨ ਪਾ ਦਿਓ ਬਾਕੀ ਕੈਸ਼ ਇਹ ਵੀ ਤਾਂ ਕੋਈ ਉਹਨਾਂ ਦਾ ਹੋਣਾ ਨਾ ਪ ਕੋਈ ਉਹ ਜਿਹੜਾ ਹੁੰਦਾ ਕਿ ਹਾਂ ਤਾਂ ਕਿ ਉਹਨਾਂ ਨੇ ਆਪਣਾ ਰਿਕੋਡ ਦਿਖਾਉਣਾ ਹੁੰਦਾ ਰਿਕੋਡ 'ਚ ਔਨਲਾਈਨ ਵਾਲ ਘੱਟ ਪੈਸੇ ਦਿਖਾਤੇ ਕੈਸ਼ ਜੇ ਵੀ ਜ਼ਿਆਦਾ ਦਿਖਾ ਰੱਖ ਲਿਆ।
ਹਾਂਜੀ ਹਾਂਜੀ।
ਕੋਈ ਬੋਲਦਾ ਹੀ ਨਹੀਂ ਕੋਈ ਪੇਰੈਂਟਸ ਇਕੱਠੇ ਹੋਣ ਹੋਰ ਪੇਰੈਂਟਸ ਆਪੇ ਹੀ ਤਾਂ ਗੱਲਬਾਤ ਕਰਦੇ ਰਹਿੰਦੇ ਨੇ ਅੱਜ ਦੀ ਫੀਸ ਸਹੀ ਆ ਪਰ ਤੁਸੀਂ ਆਪਣੇ ਅੱਗੇ ਵੱਧੋ ਤਾਂ ਸਹੀ ਗੱਲ ਤਾਂ ਕਰੋ ਸਕੂਲਾਂ ਨਾਲ ਅੱਗੇ ਜਾ ਕੇ ਵੀ ਇੰਨੀ ਫੀਸ ਘਰ ਦੱਸ ਜਾਂ ਕੀ ਕਰਾ ਰਹੇ ਹੋ ਕੋਈ ਵੱਖਰਾ ਸਿਖਾ ਰਹੇ ਹੋ ਤੁਈ ਵੱਖਰਾ ਪੜ੍ਹਾ ਰਹੇ ਹੋ।
ਕੀ ਕਰੀਏ ਹੁਣ ਇਹ ਸਾਨੂੰ ਚ ਕਰਨਾ ਹੀ ਪੈਣਾ ਮੈਂ ਇਹ ਜੋ ਹੈ ਪ੍ਰਣਾਲੀ ਬਣੀ ਸਿਸਟਮ ਬਣਿਆ।
ਠੀਕ ਹੈ ਜੀ ਅਜ ਕਲ ਹਰ ਕਿਸੇ ਨੂੰ ਆਉਂਦਾ ਨਾ ਅਸੀਂ ਇੰਗਲਿਸ਼ ਹੋਣ ਪਾਈਏ ਬੱਚੇ ਨੂੰ ਹਰ ਕਿਸੇ ਨੂੰ ਆਉਂਦਾ ਕਿਉਂਕਿ ਅੱਗੇ ਵਸੇ ਬੱਚੇ ਨੂੰ ਪੱਧਣਸ ਪੰਜ ਇੰਗਲਿਸ਼ ਆਉਣੀ ਬਹੁਤ ਜ਼ਰੂਰੀ ਹੈ ਪੰਜਾਬੀ ਤਾਂ ਆਉਂਦੀ ਹੀ ਆਉਂਦੀ ਬੱਚੇ ਨੂੰ। ਪਰ ਅੱਗੇ ਜੋਬ ਵਾਸਤੇ ਅੱਗੇ ਵਧਣ ਵਾਸਤੇ ਨੌਕਰੀਆਂ ਵਾਸਤੇ ਪੰਜਾਬ।
ਸਕਦੇ ਨੇ ਉਹ ਵੀ ਅਸੀਂ ਚਾਹੁੰਦੇ ਹਾਂ ਤੇ ਉਹ ਫਾਇਦਾ ਚੱਲ ਸਾਡੀ ਇਹ ਚ ਹ ਕੀ ਕਰ। ਸਕਦੇ ਹਾਂ ਦੇਖੋ ਬਾਕੀ ਦੇਖੋ ਜੋ ਚੱਲ ਰਿਹਾ।
ਅਸੀਂ ਸਾਰੇ ਪੇਰੈਂਟਸ ਹੈ ਅਸੀਂ ਮਜਬੂਰ ਹਾਂ ਉਹ ਕਹਿੰਦੇ ਨਹੀਂ ਸਲੂੰ ਬੱਚਾ ਪੜ੍ਹ ਲਿਖ ਜਾਏਗਾ ਕੋਈਛਾ ਅਸੀਂ ਇੰਨਾ ਨਹੀਂ ਪੜ੍ਹ ਪਾਏ ਬੱਚਾ ਜ਼ਿਆਦਾ ਜ਼ਦਾ ਪੜ੍ਹ ਲਏਗਾ ਇੰਗਲਿਸ਼ ਵਡੇ ਸਕੂਲ ਇੰਗਲਿਸ਼ ਵੀ ਪੜ੍ਹ ਲਏਗਾ ਕੁਝ ਬਣ ਜਾਏਗਾ ਇਹੀ ਸਾਡੀ ਸੋਚ ਹੈ ਹੋਰ ਕੀ ਤਾਂ ਹਰ ਕੋਈ ਬੰਦਾ ਪੈਸੇ ਦੇ ਦਿੰਦਾ ਚੁੱਪ ਕਰਕੇ ਜਿੰਨੇ ਮਰਜ਼ੀ ਮੰਗਣ।
ਅੱਜ ਦੇਖੋ ਜੋ ਆਪਾਂ ਲੈ ਗਏ ਉਹ ਹੁਣ ਕਈਆਂ ਦੇ। ਜੋ ਠੀਕ ਹੈ ਸਾਡੇ ਇ ਜਿਹੜੇ ਕਾਰਜ ਹੈ ਨਾ ਕਾਰਜ ਜਿਹ ਕਹਿੰਦੇ ਬਿਜਨਸ ਹੈਗੇ ਨੇ ਉਹ ਇੰਨੇ ਜ਼ਿਆਦਾ ਅਹ ਵਧੀਆ ਨਹੀਂ ਚੱਲ ਰਹੇ ਅੱਜ ਕੱਲ੍ਹ ਜੇ ਕੰਮ ਕਰਨੇ ਆ ਹੁਣ। ਅ ਬੱਚੇ ਕਿਸ ਤਰੀਕੇ ਦੇ ਬੱਚਿਆਂ ਨੂੰ ਅਸੀਂ ਹਾਂ ਮੰਨਦੇ ਨੇ। ਅਤੇ ਬੱਚਿਆਂਆਂ ਫੀਸਾਂ ਕਿੱਥੋਂ ਭਰਿਆ ਬਣਦਾ ਮਤਲਬ ਮਜਬੂਰੀ ਚ ਕਹਿੰਦਾ ਕਿ ਸਰਕਾਰੀ ਸਕੂਲ ਚਲੇ ਜਾਈਏ ਜਾਂ ਕਿਥੇ ਹੋਰ ਚਲੇ ਜਾਈਏ ਲੇ ਮਜਬੂਰੀ ਵੀ ਹੈ ਅੱਜ ਕਲ ਓ ਏਹੇ ਹੈ ਨਾ ਇਸ ਕਰਕੇ ਅਸੀਂ ਕੇਣੇ ਆ ਕੀ ਸਾਡੇ ਜਿਹੜੇ ਆਪਣੇ ਪੰਜਾਬੀ ਖੇਤਰ ਦੇ ਜਿਹੜੇ ਸਾਡੇ ਹੈਗੇ ਨੇ ਜਿਹੜੇ ਸਪੋਰਟ ਕਰਨ ਵਾਲੇ ਸਾਡੇ ਉਹ ਸਾਨੂੰ ਸੀਗਾ ਪੰਜਾਬੀ ਸਾਡੇ ਬੱਚਿਆਂ ਨੂੰ ਸਪੋਰਟ ਕਰਨ। ਪੰਜਾਬੀ ਪੜ੍ਹਨ ਵਿੱਚ ਕਰਨ ਕੁਛ ਨਾ ਕਿਸੇ ਤਰੀਕੇ ਨਾਲ ਅਸੀਂ ਪੰਜਾਬੀ ਤੇ ਕਾਰਜ ਕਰ ਲਈਏ ਬਾਕੀ ਦੇਖੋ ਜੋ ਹੈ ਚੱਲਦਾ ਰਹਿਣਾ ਹੈ ਤੇ ਅਸੀਂ ਜਿੰਨਾ ਮਰਜ਼ੀ ਰੋਸ ਪ੍ਰਕਟ ਕਰੀਏ ਲੇਕਿਨ ਉਹਨਾ ਨੇ ਫੀਸ ਕਟਾਉਣੀ
ਸਾਡੀ ਤਾਂ ਹਾਂਜੀ ਸਾਡੀ ਥੋੜ੍ਹੀ ਚੱਲਨੀ ਆ ਅਸੀਂ ਤੇ ਅਸੀਂ ਰਿਕੁਐਸਟ ਕੀਤੀ ਸੀ ਥੋੜੀ ਫੀਸ ਕਰੱਟ ਕਰ ਲੋ ਸਾਡੇ ਦੋ ਬੱਚੇ ਪ੍ਹਦੇ ਅਸੀਂ ਜੋਬ ਕਰਨੇ ਆ ਪ੍ਰਾਈਵੇਟ ਜੋਬ ਹੈ ਖਰਚੇ ਵੀ ਇੰਨੇ ਨੇ ਉਹ ਕਹਿੰਦੇ ਕੋ ਰੂਲ ਹੀ ਨਹੀਂ ਹੈ ਇੱਥੇ ਕੋਈ ਕਨਸੈਸ਼ਨ ਨਹੀਂ ਮਿਲਦਾ ਅਸੀ ਚੁਪ ਹੋ ਗਏ ਅਸੀਂ ਕਿਆ ਉ ਬਹੁਰ ਹੀ ਪੇਰੈਂਟਸ ਖੜ੍ਹੇ ਸੀ ਸਾਡੇ ਨਾਲ ਐਡਮਿਸ਼ਨ ਕਰਵਾਉਣ ਗਏ ਸੀ ਕਿ ਜਿਹੜ ਰਿਕੁਐਸ ਕਰ ਸੀ ਅਸੀਂੰਨੀ ਫੀਸ ਨਹੀਂ ਸੀ ਅਸੀਂ ਪਾਉਣਾ ਹੀ ਉਹ ਸਕੂਲ ਹੈ ਕਿ ਅਟੋਪ ਦਾ ਸਕੂਲ ਹੈ ਇੱਥੇ ਪੜਾਈ ਬਹੁਤ ਵਧੀਆ ਪੜ੍ਹਾਈ ਬਹੁਤ ਵਧੀਆ ਹਾਰਡ ਪੜ੍ਹਾਈ ਹੈ ਬਹੁਤ ਹਾਰਡ ਹੈ ਲੇਕਿਨ ਬੱਚੇ ਦਾ ਬੇਸ ਬਣ ਜਾਂਦਾ ਜਿਵੇਂ ਸਾਡੇ ਹਾਂਜੀ ਛ ਸਕੂਲਚ ਬੇਸ ਬਣ ਗਿਆ ਨਾ ਉਹ ਬੱਚਾ ਕਿੱਥੇ ਵੀ ਜਾ ਕੇ ਅੱਗੇ ਵੱਧ ਸਕਦਾ ਪੜ੍ਹ ਸਕਦਾ ਸਕੂਲ ਬਹੁਤ ਵਧੀਆ ਅਤੇ ਹਰ ਪੇਰੈਂਟਸ ਉੱਤੇ ਲੈਣਾ ਲੱਗੀਆਂ ਹੋਈਆਂ ਐਡਮਿਸ਼ਨਨਾਂ ਵਾਸਤੇ ਐਡਮਿਸ਼ਨ ਮਿਲਦੇ ਨੇ ਉੱਥੇ ਤਾਂ ਲੈਣਾ ਲੱਗੀਆਂ ਹੋਈਆਂ ਨੇ ਐਡਮਿਸ਼ਨ ਵਾਸਤੇ ਅਤੇ ਜਿਹਨਾਂ ਕੋਲ ਪੈਸਾ ਹੈਗਾ ਉਹ ਪੈਸਾ ਦੇ ਕੇ ਐਡਮਿਸ਼ਨ ਕਰਵਾ ਵੀ ਲੈਂਦੇ ਨੇ ਪਰ ਸਾਡਾ ਤਾਂ ਆਪੇ ਹੀ ਹੋ ਗਿਆ ਬੱਚਾ ਸਡਾ ਇੰਟੈਲੀਜੈਂਟ ਸੀ ਇੰਟਰਵ ਵੀ ਹੋਇਆ ਬੱਚੇ ਨੇ ਟੈਸਟ ਪਾਸ ਕੀਤਾ ਅਤੇ ਐਡਮਿਸ਼ਨ ਹੋ ਗਿਆ ਵਰਨ ਐਡਮਿਸ਼ਨ ਬੜਾ ਮੁਸ਼ਕਿਲ ਮਿਲਦਾ ਉਸ ਸਕੂਲ ਵਿੱਚ
ਵਧੀਆ ਚੀਜ਼ਏਗੀ ਤੁਸੀਂ ਬੱਚੇ ਨੂੰ ਇੱਕ ਚੰਗੀ ਪਰਵਿਸ਼ ਦੇ ਰਹੇ ਓ, ਦੇਖੋ ਮਾਂ ਪਿਓ ਨਾ ਪੂਰਾ ਆਪਣਾ ਯਤਨ ਕਰਦੇ ਨੇ ਕਿ ਬੱਚਿਆਂ ਨੂੰ ਅਸੀਂ ਜਿਨਾ ਉਸ ਵਧੀਆ ਤੋਂ ਵਧੀਆ ਸਿੱਖਿਆ ਦੇਈਏ ਬੜਾ ਅਸੀਂ ਕਰਦੇ ਨੇ ਲੇਕਿਨ ਫੇਰ ਬੱਚੇ ਵੱਡੇ ਹੋ ਕੇ ਨਾ ਉਹ ਕਹਿੰਦੇ ਨੇ ਕਿ ਮਾਂ ਪਿਓ ਤੁਸੀਂ ਕੀਤਾ ਕੀ ਸਾਡੇ ਆਸਤੇ
ਜੀ ਇਹ ਗੱਲ ਤਾਂ ਮੇਰੇ ਦਿਲ ਨੂੰ ਬੜੀ ਦੁੱਖਦੀ ਹੈ ਇਹ ਮੈਂ ਬੜਾ ਕੁਝ ਦੇਖ ਰਹੀ ਹਾਂ ਦੁਨੀਆਂਦਾਰੀ ਹੋਰ ਮੈਂ ਤੇ ਇਹੋ ਜਿਹੀ ਸਟੇਟਸ ਬਣਦੀ ਰਹਦੀਾਂ ਕਿ-ਕਿ ਮੇਰੇ ਕੁੱਝ ਦੱਸ ਕੇ ਕਿ ਕੋਈ ਸਿੱਖੇ ਮੈਨੂੰ ਵੀ ਬੜਾ ਦਿਨੋ ਲੱਗ ਦਿਲ ਤੇ ਬੜੀ ਲੱਗਦੀ ਗੱਲ ਮੇਰੇ ਅਜ ਕੱਲ ਦੇ ਪੇਰੈਂਟਸ ਨੂੰ ਬੱਚੇ ਅਜ ਕੱਲ ਦੇ ਬੱਚੇ ਜੋ ਹੈ ਪੇਰੈਂਟਸ ਨੂੰ ਇਹੋ ਜਿਹੇ ਕੱਲ ਕਹਿ ਦਿੰਦੇ ਆ ਨਾ ਉਹਨਾਂ ਦਾ ਦਿਲ ਤਾਂ ਕੀ ਬੀਤਦੀ ਹੋਏਗੀ ਮੈਂ-ਮੈਂ ਇਹ ਸੋਚ ਕੇ ਚੱਲਦੀ ਕਿ ਕੱਲ੍ਹ ਮੇਰਾ ਬੱਚਾ ਜ ਮੇਰੇ ਦਿਲ ' ਕੀ ਬੀਤਦਾਗੀ ਮੈਂ ਕਈ ਵਾਰ ਸੋਚਦੀ ਹਾਂ
ਲੈ ਕੇ ਪਹਿਲੇ ਬੱਚੇ ਨੂੰ ਪਾਲਣਾ ਉਹਨੁ, ਨੋ ਮਹੀਨੇ ਕੋਲ ਰੱਖਣਾ ਬੱਚੇ ਨੂੰ ਜਿਵੇਂ ਪਰਵਿਸ਼ ਕਰਨੀ ਰਾਤੀ ਜਾਗ ਜਾ ਕੇ ਸਿੱਧੇ ਹੇਨਾ ਆਪਣੇ ਬੂੱਟਿਆਂ ਕੌਲ ਜਾਗ ਕੇ ਜਾਗ ਕੇ ਬੱਚੇ ਨੂੰ ਪਾਲਣਾ ਵੈ ਫੇਰ ਤਿੰਨ ਸਾਲ ਦਾ ਬੱਚਾ ਹੋਇਆ ਉਸ ਤੋਂ ਬਾਅਦ ਮਾਂ ਨੂੰ ਸਵੇਰੇ ਜਲਦੀ ਉੱਠ ਕੇ ਬੱਚਿਆਂ ਨੂੰ ਤਿਆਰ ਕਰਾਣਾ ਸਕੂਲ ਛੱਡਣਾ। ਹੈ ਮਾਂ ਸੁਖ- ਵੀ ਉਦਾ ਤਾ ਫਰਜ਼ ਹੈ ਹੀ ਏ ਪਿਓ ਦੇ ਸਮ ਕੁਮ ਕਰਨ ਪਿਓ ਦਾ ਜੋ ਦਿਖਦਾ ਨੀ ਕਿਸੇ ਨੂੰ ਹਾਂ ਉਹ ਨੀ ਦਿਖਦਾ ਕਿਸੇ ਨੂੰ ਮਾਂ ਤਾਂ ਲਿਖਦਾ ਚਲੋ ਮਾਂ ਇਹ ਨਾ ਕਰਦੀ ਏ- ਪਿਓ ਇਨਾ ਕੁਛ-
ਜਦੋਂ ਬੱਚਾ ਆਪਣੇ ਪੈਰ ਖੜਾ ਹੋਣ ਜਗਾ ਹੋ ਜਾਂਦਾ ਨਾ ਹਾਂਜੀ ਉਹ ਬੱਚਾ ਫਿਰ ਇਹ ਕਹਿੰਦਾ- ਤੁਸੀਂ ਸਾਡੇ ਸ ਕੀਤਾ ਕੀ ਏ ਜਦੋਂ ਖੁਦ ਕਮਾਣ ਲੱਗ ਪੈਦਾ ਬੱਚਾ ਅੱਗੋਂ ਆ ਕਹਿੰਦਾ ਫਿਰ- ਫਿਰ ਦਿਲ ਤਾਂ ਬੜੀ ਲੱਗਦੀ ਹੈ ਕਿ ਅਸੀਂ ਆਪਣੇ ਵੱਲ ਆਪਣੇ ਵੱਡੇ ਸਕੂਲ ਪਾ ਕੇ ਪੜ੍ਹਾ ਰਹੇ ਹਾਂ। ਬੱਚਾ ਕੁਛ ਬਣ ਜੇਗਾ। ਕੱਲ ਨੂੰ ਵੱਡਾ ਹੋਏਗਾ ਕੋਈ ਸਾਡੀ-
ਪਿਓ ਤੇ ਦੇਖੋ ਆਪਣੇ ਕਲੇਜੇ ਚੋਂ ਕੱਢ ਕੇ ਰੋਟੀ-
ਹਾਂ ਆਪਣੇ ਮੂੰਹ ਚ ਕਡ ਕੇ ਮਾਂ ਗਰਾਈ ਦਿੰਦੀ ਏ ਬੱਚਾ ਰੋਟੀ ਹੋਰ ਮੰਗ ਲੇ ਨਾ ਤੇ ਬ- ਮੰਮਾ ਰੋਟੀ ਹੈਗੀ ਹੋਰ ਤੇ ਮਾਂ ਕਹਿੰਦੀ ਆਪਣੀ ਪਕੜ ਕਰਕੇ ਹੋ ਮ ਕਹਿੰਦੀ ਹਾਂ ਹੈਗੀ ਏ ਹੈਗੀ ਏ‌ ਲੈ ਲੈ ਤੂੰ ਆਪ- ਆਪਣੀ ਭੁੱਖੀ ਰਹਿ ਜਾਏਗਾ ਤੇ ਭੁੱਖੀ ਸੋ ਜਾਏਗੀ ਮਾਂ ਕਹਿੰਦੀ ਮੇਰੇ ਨਾਲ ਇੰਝ ਹੋਇਆ ਨਾ ਮੇਰਾ ਮੁੰਡਾ ਵੀ ਨਾ ਕਈ ਵਾਰੀ- ਤੇ ਮੈਂ ਦੋ ਹੀ ਬਣਾਦੀ ਕਈ ਵਾਰ ਸਵਾਦ ਆ ਜਾਂਦਾ ਮੰਮਾ ਰੋਟੀ ਹੋਰ ਹੈਗੀ। ਮੈਂ ਕਹਿਣੀ ਨਹੀਂ ਹਾਂ ਹੈਗੀ ਹੁਣੇ ਲਿਆ ਕੇ ਦਿੰਦੀ ਹਾਂ। ਮੈਂ ਉਹਨੂੰ ਦੱਸਦੀ ਨੀ ਕਿ ਤਨ ਮੈਂ ਆਪਣੀ ਰੋਟੀ ਦੇਤੀ ਏ। ਤੇ ਹੁਣ ਪਤਾ ਲੱਗ ਗਿਆ ਕਈ ਵਾਰੀ ਮੈਨੂੰ ਪਤਾ ਲੱਗ ਗਿਆ ਮੰਮਾ ਨੇ ਆਪਣੀ ਰੋਟੀ ਦਿੱਤੀ ਮੈਂ ਤੁਹਾਡੇ ਸੇ ਬੱਚੇ ਮੈਂ ਕਿਹਾ ਨਹੀਂ ਹੁਣ ਹੈਗੀ ਅੰਦਰ ਪਈ ਏ। ਮੈਂ ਇੰਝ ਕਹਿ ਦਿੰਦੀ ਹਾਂ ਤਾਂ ਕਿ ਕਿਤੇ ਖਾਣ ਹੀ ਛੱਡ ਨਾ ਦੇਵੇ ਉਹ ਢਿੱਡ ਭਰ ਕੇ ਖਾ ਲਵੇ ਮੇਰੀ ਖੈਰ ਏ ਮੈਂ ਤਾਂ ਦੁੱਧ ਪੀ ਕੇ ਵੀ ਸੋ ਜਾਵਾਂਗੀ ਕੋਈ ਗੱਲ ਨੀ। ਮੇਰਾ ਬੜੀ ਵਾਰੀ ਇੰਜ ਹੋਇਆ ਪਰ ਮੈਂ ਉਹਦੇ ਮੂੰਹ ਚ ਰੋਟੀ ਨਹੀਂ ਉਹਨੂੰ ਖੋਣ ਨਹੀਂ ਦਿੱਤੀ ਮੈਂ ਕਿਹਾ ਤੂੰ ਲੈ ਵੀ ਭੁੱਖ ਲੱਗੀ ਤੂੰ ਖਾ
ਬੜਾ ਵਧੀਆ ਨਿਕਲੇਗਾ ਲੇਕਿਨ ਕਈ ਤਾਂ ਮਾਂ ਪਿਓ ਦੇ ਜਦ ਉ ਕਾਰ ਨੂੰ ਵੀ ਸਾਰ ਦਿੰਦੇ ਨੇ- ਲੇਕਿਨ ਦੇਖੋ ਨਾ ਇਹ ਤੇ ਆਪਣੇ ਉੱਪਰ ਬੱਚੇ ਨੂੰ- ਚੰਗੇ ਪਰਵਰਿਸ਼ ਦੇਵਾਂਗੇ ਤੇ ਬੱਚੇ ਬੜਾ ਵਧੀਆ ਨਿਕਲੇਗਾ ਬਾਕੀ ਦੇਖੋ ਇਹ ਪੇਰੈਂਟਿੰਗ ਈ ਇਹੀ ਏ- ਜੇ ਬੱਚਾ ਸ ਗੁਰ ਕੀ ਦੇਵਾਂਗੇ। ਬੱਚੇ ਨੂੰ ਜੀਅ ਕਹਾਂਗੇ ਬੱਚਾ- ਜੀ ਬੋਲੇਗਾ ਤੂੰ-ਤੂੰ ਕਰਾਂਗੇ ਨਤੀ ਬੋਲਣਾ ਅਸੀੇੇਵ- ਦਵਾਂਗੇ ਬੱਚਾ ਉਹ ਜਿਹਾ ਨਿਕਲੇਗਾ ਉਸ ਸਮੇਂ ਬੱਚਾ ਜਿਹੜਾ ਨਾ ਸਾਡਾ ਅਹ- ਦਰਪਣੇ ਹੈ
ਜੀ
ਉਹਨੂੰ ਆਪਣੇਪਰ ਬਣਾਉਣਾ ਮੈਂ ਜਾਂ ਜਿਹੋ ਜਿਹਾ ਬਣਾਉਣਾ ਸਾਡੇ ਉੱਪਰ ਹੈ ਹਮ ਛੋਟੇ ਹੁੰਦੇ ਆ ਉਹਨੂੰ ਤਿਆਰ ਇਹੋ ਜਿਹੇ ਕਰੋ ਕੇ ਬੱਚਾ ਵਧੀਆ ਤਰੀ ਕੇ। ਕਿਨ ਨਾਲ ਆਪਣਾ ਜੀਵਨ ਚਾਜ ਸਿੱਖ ਲਵੇ।
ਹਾਂਜੀ ਇਹ ਤੇ ਸਾਰੀ ਪਰਵਰਿਸ਼ ਮਾਂ ਦੀ ਏ ਬੱਚਾ ਮਾਂ ਕੋਲੋਂ ਹੀ ਸਿੱਖਦੈ। ਬਾਕੀ ਸਕੂਲਾਂ ਦਾ ਵੀ ਫਰਕ ਪੈਂਦਾ ਏ ਤਾਂ ਫਿਰ ਸਕੂਲ ਦਾ ਅਗਰ ਮਾਹੌਲ ਸਹੀ ਹੈ ਕਲਾਸ ਦਾ ਬੱਚੇ ਆਸ ਪਾਸ ਸਹੀ ਹੈਗੇ ਮਾਹੌਲ ਦੇ ਖੇਡਣ ਵਾਲੇ ਜਿਨ ਨਾਲ ਬੱਚਾ ਖੇਡ ਰਿਹਾ ਅਗਰ ਉਹ ਸਹੀ ਨੇ ਤਾਂ ਬੱਚੇ ਦਾ ਵੀ ਬੜਾ ਫ਼ਰਕ ਪੈਂਦਾ ਤੇ ਟਚਵੁਡ ਬੱਚਾ ਅੱਛੇ ਸਕੂਲ ਪੜ੍ਹੇਗਾ ਤੇ ਤੇ ਮਾਹੌਲ ਤੇ ਅੱਛਾ ਹੀ ਹੋਏਗਾ ਨਾ ਐਸੀ ਗੱਲ ਵੀ ਨਹੀਂ ਏ।
ਲੇ ਆਪਣੀ ਸੰਗਤ ਮਾਪੇ ਸੰਗਤ ਚੰਗੀ ਹੈ ਨਾ ਤੇ ਉਹ ਕਦੀ ਬੁਰੀ ਬੁਰੀ ਬੁਰੀ ਸੰਗਤ ਚ ਨਹੀਂ ਪਏਗਾ ਅਗਰ ਮਾਪੇ ਦੀ ਗੁੜਤੀ ਚੰਗੀ ਮਿਲੀ ਹੋਏਗੀ ਉਹਨੂੰ। ਕਦੀ ਵੀ ਕੁਜ ਗੱਲ ਕੰਮ ਨੀ ਕਰਨੇ ਜ ਮਾਂ ਪੇ ਦੀ ਪੱਗ ਰੁਲ ਜਾਵੇ
ਠੀਕ ਕਹਿ ਰਿਹਾ ਉਹ।
ਹਾਂਜੀ ਚਲੋ ਜੀ ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਠੀਕ ਹੈ ਤੁਸੀਂ ਧਿਆਨ ਰੱਖੋ ਆਪਣਾ ਜੀ, ਠੀਕ ਹੈ ਜੀ ਫਿਰ ਕਰਾਂਗੇ ਜੀ ਗੱਲ, ਠੀਕ ਹੈ ਜੀ। ਰੱਬ ਰਾਖਾ।
ਠੀਕ ਹੈ ਜੀ ਚੰਗਾ ਰੱਬ ਰਾਖਾ।